ਹੈਲੋ, ਸਸ ਰੀ ਕਾਲ ਵੀਰੇ। ਹੋਰ ਕੀ ਹਾਲ -ਚਾਲ?
ਵਧੀਆ ਵਧੀਆ। ਤੁਸੀਂ ਦੱਸੋ।
ਹਾਂਜੀ ਵਧੀਆ ਜੀ, ਹੋਰ ਸੁਣਾਓ।
ਬਸ ਵਧੀਆ, ਤੁਸੀਂ ਦੱਸੋ। ਕੀ ਕਰਦੇ ਪਏ ਸੀ?
ਬਸ ਕੁਛ ਨੀਂ, ਹੁਣੇ ਖਾਣਾ ਖਾ ਕੇ ਫ੍ਰੀ ਹੋਏ ਆਂ, ਤੁਸੀਂ ਦੱਸੋ?
ਅੱਚਾ ਅੱਚਾ। ਚਲੋ।
ਸਾਡਾ ਹੋ ਗਿਆ, ਡਿਨਰ-ਪਾਣੀ।
ਹਾਂਜੀ ਹਾਂਜੀ। ਬਸ ਹੁਣੇ ਈ ਹੋਇਆ ਏ, ਪੰਜ-ਦਸ ਮਿੰਟ ਪੈਲਾਂ ਈ।
ਅੱਛਾ ਅੱਛਾ, ਚਲੋ ਵਧੀਆ। ਹੋਰ ਅੱਜ ਕਿਵੇਂ ਯਾਦ ਕਰ ਲਿਤਾ।
ਕੀ ਕੈਂਦੇ ਓ?
ਮੈਂ ਕਿਆ ਅੱਜ ਕਿਵੇਂ ਯਾਦ ਕਰ ਲਿਤਾ।
ਬਸ ਮੈਂ ਪੁੱਛ ਰਿਆ ਸੀ ਵੈਸੇ ਈ ਮੈਨੂੰ ਯਾਦ ਆ ਗਿਆ। ਮੈਂ ਕਿਆ ਬੜੇ ਟਾਈਮ ਹੋ ਗਿਆ ਗੱਲ ਨੀਂ ਹੋਈ। ਗੱਲ ਕਰਨਾ ਅੱਜ।
ਅੱਛਾ ਅੱਛਾ।
ਹੋਰ ਦੱਸੋ। ਬਿਜ਼ਨਸ-ਬਾਜ਼ਨਸ ਵਧੀਆ ਚੱਲਦਾ ਪਿਆ ਏ, ਕੰਮ-ਕਾਜ।
ਹਾਂਜੀ ਬਸ, ਥੋੜਾ ਏਦਾਂ ਈ ਚੱਲ ਰਿਆ ਹਜੇ ਤਾਂ।
ਕਿਉਂ ਕੀ ਗੱਲ ਹੋਈ?
ਬਸ ਅੱਜ-ਕਲ ਕੀ ਕੰਮ ਹੈਗੀ ਨੀ ਹੈਗੀ ਨੀ ਗਰਾਕੀ ਬਿਲਕੁਲ ਵੀ ਨਾ, ਕੱਟ ਈ ਹੈਗੀ ਏ।
ਤੋਹਾਡਾ ਤਾਂ ਸਾੜੀਆਂ ਦਾ ਹੈਗਾ ਚੱਲਣਾ ਚਾਈਦਾ ਵੇਸੇ ਤੋ
ਨਈ ਅੱਜ ਕੱਲ ਨਾ ਲੋਕੀ ਔਨਲਾਈਨ ਬੜਾ ਮੰਗਾਂਦੇ ਨੇ। ਸਾਡਾ ਤਾਂ ਔਫਲਾਈਨ ਨਈ ਚੱਲਦਾ ਐ ਫੇਰ ਸਾਡਾ ਤਾਂ ਚੱਲਦਾ ਈ ਨੀ ਹੂੰ ਸਾਡਾ ਏਨਾ ਬਾਰਿਸ਼ਾਂ ਕਰਕੇ ਲੋਕੀ ਆਂਦੇ ਈ ਨੇ ਫੇਰ
ਹਾਂਜੀ- ਮੈਂ ਕੈ ਰਿਆ ਤੁਸੀਂ ਵੀ ਅਪਨਾ ਔਨਲਾਈਨ ਸਟਾਰਟ ਕਰ ਲੋ
ਔਨਲਾਈਨ ਕਿੱਦਾਂ ਹੋਊਗਾ
ਔਨਲਾਈਨ ਓ ਤੁਸੀਂ ਬੜਾ ਆਸਾਨ ਹੈਗਾ ਔਨਲਾਈਨ ਦੱਸੋ ਮੈਂ ਮਤਲਬ ਤੁਸੀਂ ਮੈਨੂੰ ਪੁੱਛਿਆ ਈ ਨੀ ਅਜੇ ਤੱਕ, ਮੈਨੂੰ ਪੁੱਛਦੇ ਮੈਂ ਦੱਸ ਦਿੰਦਾ ਤੁਆਨੂੰ ਸਾਰਾ ਔਨਲਾਈਨ ਓਦਾ ਬੜਾ ਅਸਾਨ ਹੁੰਦਾ ਏ ਮਤਲਬ ਤੁਸੀਂ ਪਤਾ ਪਤਾ, ਜਿਵੇਂ ਇੰਸਟਗ੍ਰਾਮ ਦੀ ਆਈ ਡੀ ਨੀ ਬਣਾਈ ਦੀ
ਹਾਂਜੀ-ਹਾਂਜੀ
ਹਾਂ ਓਦੇ 'ਚ ਨਾ ਇੱਕ ਓਪਸ਼ਨ ਹੁੰਦਾ ਐ, ਮਤਲਬ ਇੰਸਟਾਗ੍ਰਾਮ ਦਾ ਨਾ ਤੁਸੀਂ ਬਿਜਨਸ ਅਕਾਊਂਟ ਵੀ ਬਨਾ ਸਕਦੇ ਓ ਓ ਜਦੋਂ ਤੁਸੀਂ ਆਈ ਨਈ ਆਈਡੀ ਬਣਾਓਗੇ ਨਾ ਓਪਸ਼ਨ ਆਏਗਾ ਕਿ ਤੁਸੀਂ ਕਿੱਦਾਂ ਦਾ ਬਨਾਨਾ ਮਤਲਬ ਆਪਣੇ ਪਰਸਨਲ ਯੂਜ ਵਾਸਤੇ ਜਾਂ ਬਿਜ਼ਨਸ ਵਾਸਤੇ, ਓਦੇ 'ਤੇ ਨਾ ਬਿਜ਼ਨਸ ਪਾਨਾ ਤੁਸੀਂ ਪਰਸਨਲ ਦੀ ਜਗ੍ਹਾ ਹਾਂ ਪਰਸਨਲ ਦੀ ਥਾਂ ਤੇ ਅਪਨਾ ਬਿਜਨਸ ਪਾਨਾ ਤੇ ਫਿਰ ਓ ਓ ਤੁਸੀਂ ਹਾਂ ਓ ਓ ਆਈ ਡੀ ਬਣਾਓਗੇ ਔਨਲਾਈਨ ਫਿਰ ਓਦੇ 'ਤੇ ਅਪਨੀ ਮਤਲਬ ਇੱਕ ਅੱਛਾ ਜਿਆ ਬਾਇਓ ਲਿਖ ਦੇਨਾ ਕੀ ਆਪਾਂ ਸਾੜੀ ਦੇ ਵਪਾਰੀ ਹੈਗੇ ਆਂ, ਤੇ ਸਾੜੀ ਦੇ ਮਤਲਬ ਡੀਲ ਕਰਦੇ ਆਂ ਸਾਰੇ ਸਾੜੀਆਂ ਵਿੱਚ ਤੇ ਹਾਂਜੀ-ਹਾਂਜੀ ਮਤਲਬ ਸਾਰਾ ਡਿਸਕ੍ਰਿਪਸ਼ਨ ਬਾਇਆ ਦਾ ਅੱਛਾ ਜਿਆ ਪਾਨਾ ਨਾ ਮਤਲਬ ਫਿਕਸ ਰੇਟ ਬਟ ਲੈਸ ਅਮਾਊਂਟ ਐ ਕਰਕੇ ਆਈਡੀ ਦਾ ਮਤਲਬ ਤੁਸੀਂ ਜਿਵੇਂ ਇੰਸਟਾਗਰਾਮ ਖੋਲਿਆ ਤੇ ਉਹਦੇ ਚ ਔਪਸ਼ਨ ਆੰਦਾ ਐ ਕ੍ਰੀਏਟ ਨਿਊ ਅਕਾਊਂਟ ਤੇ ਤੁਸੀਂ ਕ੍ਰੀਏਟ ਨਿਊ ਅਕਾਊਂਟ ਕਰਕੇ ਅਤੇ ਉਹਦੇ 'ਚ ਪੁੱਛੇਗਾ ਕਿ ਕਿੱਦਾਂ ਦਾ ਮਤਲਬ ਤੁਹਾਨੂੰ ਅਕਾਊਂਟ ਬਨਾਨਾ ਆਪਣੇ ਪਰਸਨਲ ਜਾਂ ਤੇ ਆ ਫੋੌਰ ਬਿਜ਼ਨਸ ਯੂਜ ਤੋਂ ਤੁਸੀਂ ਲਿਖਣਾ ਫੋੌਰ ਬਿਜ਼ਨਸ ਯੂਜ਼ ਉਹ ਬਿਜਨਸ ਅਕਾਊਂਟ ਤੁਹਾਡ ਖੁੱਲ੍ਹ ਜਾਊਗਾ
ਤੇ ਤੇ
ਪਰਸਨਲ ਨੀ ਪਰਸਨਲ ਤਾਂ ਜਿਵੇਂ ਆਮ ਆਈਡੀਆ ਬੰਨਦੀਆਂ ਨੇ ਉਹ ਹੁੰਦਾ ਏ ਹਾਂ ਤੇ ਤੁਸੀਂ ਬਨਾਨਾ ਆਪਣੇ ਬਿਜਨਸ ਵਾਸਤੇ ਤੇ ਉਹ ਬਿਜਨਸ ਅਕਾਊਂਟ ਵੱਖਰਾ ਬਨਦਾ ਏ ਤੇ ਉਹ ਬਿਜਨਸ ਕਰਕੇ ਬਿਜਨਸ ਅਕਾਊਂਟ ਵਿੱਚ ਪਤਾ ਕੀ ਫਾਇਦਾ ਹੁੰਦਾ ਐ ਜਿਵੇਂ ਆਪਾਂ ਪਰਸਨਲ ਅਕਾਊਂਟ ਵਿੱਚ ਕੋਈ ਸ਼ੇਅਰ ਕਰੀਏ ਨਾ ਚੀਜ਼ ਅਤੇ ਫਿਰ ਉਹ ਨਾਂ ਸਾਰਿਆਂ ਨਹੀਂ ਵਿਕਦੀ ਉਹ ਚੀਜ਼, ਪਰ ਬਿਜਨਸ ਅਕਾਊਂਟ ਚ' ਕੀ ਹੁੰਦਾ ਏ ਉਹ ਮਤਲਬ ਦੂਸਰੇ ਦੇ ਦੂਸਰੇ ਜਿਹੜਾ ਸ਼ਹਿਰ ਹੁੰਦੇ ਨੇ ਯਾ ਫਿਰ ਦੂਸਰੇ ਜਿਹੜੇ
ਰਾਹੋ ਜਿੱਦਾਂ ਜਿੱਦਾਂ ਐਡ ਚੱਲਦੀ ਏ ਜਿੱਦਾਂ ਐਡ ਚੱਲਦੀ ਏ
ਹਾਂ ਜਿੱਦਾਂ ਐਡ ਚੱਲਦੀ ਏ ਉਹ ਉਸ ਤਰ੍ਹਾਂ ਉਹਦੇ ਚ ਕੋਈ ਵੀ ਸਕਦਾ ਤੁਹਾਡਾ, ਹੈਂ ਪੈਹੇ ਪੁਹੇ ਕੁਛ ਨੀ ਲਗਣੇ ਬਸ ਤੁਸੀਂ ਅਕਾਊਂਟ ਬਣਾਓ ਤੇ ਅਪਨਾ ਜਿਹੜਾ ਮਤਲਬ ਮੈਂ ਤੁਸੀਂ ਬਾਇਓ ਦੱਸਿਆ ਬਾਇਓ ਪਾਓ ਉਹਦੇ ਤੋਂ ਬਾਅਦ ਪੰਜ ਸੱਤ ਦਸ ਲੋਕਾਂ ਨੂੰ ਫੋਲੋ ਫੋਲੋ ਕਰਲੋ ਜਿਹੜੇ ਤੁਹਾਡੀ ਜਾਨ ਪਹਿਚਾਨ ਦੇ ਕੋਈ ਕਸਟਮਰ ਵਗੈਰਾ ਉਹ ਨੇ ਅਕਾਊਂਟ ਹੁੰਦੇ ਨੇ ਸਬ ਦੇ ਤੇ ਹਾੰ ਉਹਨਾਂ ਨੂੰ ਫੋਲੋ ਕਰ ਲਉ
ਤੇ ਮਤਲਬ ਜਿੱਦਾਂ ਮੈਂ ਹਾੰਜੀ ਜਿੱਦਾਂ ਮੈਂ ਪਾਇਆ ਤੇ ਫਿਰ ਮਨ ਲੋਕਾਂ ਨੇ ਲੈਨ ਲੈਨਾ ਸ਼ੁਰੂ
ਹਾਂ ਫਿਰ ਲੈਨਾ ਸ਼ੁਰੂ ਕਰ ਦੇਨਗੇ ਤੇ ਇੱਕ ਨਾ ਲੋਕਾਂ ਨੂੰ ਪਤਾ ਲੱਗ ਜੇਗਾ ਕਿ ਤੁਹਾਡੀ ਦੁਕਾਨ 'ਤੇ ਡਿਜ਼ਾਇਨ ਵੀ ਆਏ ਨੇ ਭਾਵੇਂ ਮੰਨ ਲਓ ਜਿਹੜੇ ਤੁਹਾਡੇ ਕਸ ਕਸਟਮਰ ਦੁਕਾਨ ਤੇ ਆਂਦੇ ਸੀ ਉ ਨਈ ਆਂਦੇ ਉਨਾ ਨੂੰ ਪਤਾ ਲੱਗਦਾ ਏ ਕਿ ਦੁਕਾਨ ਤੇ ਨਏ ਡਿਜ਼ਾਇਨ ਆਏ ਨੇ ਉ ਆਨਗੇ ਵੀ ਤੇ ਐ ਵੀ ਫਾਇਦਾ ਏ ਉਦੇ ਤੇ, ਤੇ ਔਨਲਾਈਨ ਜੇੜਾ ਚੱਲੂਗਾ ਉ ਤਾਂ ਵੱਖਰਾ ਈ ਏ।
ਅੱਛਾ ਤੇ ਡਿਲ ਡਿਲੀਵਰੀ ਵਗੈਰਾ ਕਿੱਦਾਂ ਮਲਬ ਕਿੱਦਾਂ ਹੁੰਦੀ ਏ ਕਿਦੀ
ਪੈਲਾਂ ਨਾ ਤੁਸੀਂ ਡੇਲੀ ਪੋਸਟ ਪਾਇਆ ਕਰਨਾ, ਜਿੱਦਾਂ ਸਾੜੀਆਂ ਦੇ ਤੁਹਾਡੀ ਨਾ ਫੋਟੋ ਖਿੱਚ ਕੇ ਵਧੀਆ ਫੋਨ 'ਤੇ ਫੋਟੋ ਖਿੱਚ ਕੇ, ਠੀਕ ਏ ਨਾ ਫੇਰ ਹਾਂ ਫੇਰ ਉ ਫੋਟੋ ਪਾਨਾ ਉਦੀ ਡੇਲੀ ਬੇਸਿਸ ਪੇ ਫੋਟੋ ਪਾਨਾ। ਫੇਰ ਤੁਸੀਂ ਜਦੋਂ ਫੋਟੋ ਪਾਓਗੇ ਨਾ ਉ ਉਦੀ ਮਲਬ ਲੋਕੀ ਵੇਖਨਗੇ ਤਾਂ ਉਨਾਂ ਦਾ ਰਿਪਲਾਈ ਆਂਦੇ ਨੇ ਫੇਰ ਕਿਸੇ ਦਾ ਮਤਲਬ ਕਮੈਂਟ ਆਊਗਾ, ਕਿਸੇ ਦਾ ਰਿਪਲਾਈ ਆਊਗਾ ਮੈਸੇਜ ਤੇ ਤੁਹਾਡੇ ਤੇ ਉ ਵੇਖਦੇ ਰੈਨਾ। ਫੇਰ ਉਨਾਂ ਨੂੰ ਮਲਬ ਪ੍ਰਾਈਜ਼ ਉਦੇ ਮਲਬ ਜਦੋਂ ਫੋਟੋ ਪਾੳਗੇ ਨਾ ਉਦੇ ਥੱਲੇ ਨਾ ਲਿਖਨਾ ਪ੍ਰਾਈਜ਼ ਕਿਉਂਕਿ ਉ ਪਤੈ ਕੀ ਹੁੰਦਾ ਐ, ਕਿਸੇ ਨੂੰ ਪ੍ਰਾਈਜ਼ ਜਾਦਾ ਹੈਵੀ ਲੱਗਦੇ ਨੇ ਫੇਰ ਉ ਰਿਪਲਾਈ ਨੀ ਕਰਦਾ। ਤੇ ਤੁਸੀਂ ਖਾਲੀ ਬਸ ਫੋਟੋ-ਫੋਟੋ ਪਾਨਾ ਫੇਰ ਨਾ ਪ੍ਰਾਈਜ਼ ਨਾ ਲੋਕੀ ਪੁੱਛਦੇ ਨੇ।
ਅੱਛਾ-ਅੱਛਾ ਮਲਬ ਜਦੋਂ ਲੋਕੀ ਪ੍ਰਾਈਜ਼ ਪੁੱਛਨਗੇ ਤੇ ਮੈਂ ਕਮੈਂਟ ਸੈਕਸ਼ਨ ਚ ਦੱਸਦਾ ਉਨਾ ਨੂੰ।
ਚਸ਼ਨ ਚੇ ਦੱਸਨਾ ਉਨੂੰ ਕਿ ਐ ਪ੍ਰਾਈਜ਼ ਹੈਗਾ ਏ।
ਅੱਛਾ-ਅੱਛਾ ਉਦੇ ਚੋ ਈ ਦੱਸ ਦੱਸਨੈ।
ਹਾਂ ਤੇ ਫੇਰ ਜੇ ਕਿਸੇ ਨੂੰ ਮੈਂਗਾ ਲੱਗਿਆ ਉ ਕੳਗਾ ਕਿ ਮੈਂਗਾ ਲੱਗਿਆ ਜੋ ਵੀ ਹੈ ਜੋ ਵੀ ਤੁਸੀਂ ਲੈਸ ਕਰ ਸਕਦੇ ੳ।
ਹਾਂਜੀ-ਹਾਂਜੀ ਤੇ ਫੇਰ ਡਿਲੀਵਰੀ ਵਗੈਰਾ ਕਿੱਦਾ ਮਤਲਬ ਕਿੱਦਾਂ ਹੋਊਗੀ।
ਡਿਲੀਵਰੀ ਵਗੈਰਾ ਦਾ ਮਲਬ ਜਿਵੇਂ ਤੁਸੀਂ ਬੜੇ ਮਤਲਬ ਐ ਉ ਹੁੰਦੇ ਨੇ, ਜਿਵੇਂ ਤੁਸੀਂ ਅਪਨੇ ਬਾਰ ਜਾਓ ਨਾ ਜਿਵੇਂ ਟ੍ਰੈਕੋਨ ਹੋ ਗਿਆ ਯਾਂ ਬੜੇ ਸਾਰੇ ਡਿਲੀਵਰੀ ਹੁੰਦੇ ਨੇ ਬੋਤ ਸਾਰੇ ਐ ਹੁੰਦੇ ਨੇ ਜਿਵੇਂ ਇੰਡੀਗੋ ਹੋ ਗਿਆ ਡਿਲੀਵਰੀ ਪਾਰਟਨਰ। ਏਕ ਉ ਦਿੱਲੀ ਵਾਰੀ ਡਿਲੀਵਰੀ ਹੁੰਦੈ, ਬੋਤ ਸਾਰੇ ਹੈਗੇ ਨੇ ਐ ਵੀ। ਤੇ ਹਾਂ ਤੇ ਇਨਾਂਨ ਦੇ ਕੋਲ ਜਾਨਾ ਇਨਾਨ ਦੇ ਨਾਲ ਗੱਲ ਕਰਨਾ ਕਿ ਐ ਮੈਂ ਮਲਬ ਡਿਲੀਵਰੀਆਂ ਕਰਨੀਆਂ ਨੇ। ਮੈਂ ਮੇਰਾ ਬਿਜਨਸ ਹੈਗਾ ਤੇ ਮੈਂ ਡਿਲੀਵਰੀ ਕਰਨੀਆਂ ਨੇ। ਤੁਆਨੂੰ ਹੀ ਦੇਵਾਂਗੀ ਸਾਰੇ ਔਡਰ ਜਿੰਨੇ ਵੀ ਮੇਰੇ ਆਉਗੇ, ਡਿਲੀਵਰੀ ਕਰਨ ਵਾਸਤੇ। ਤੇ ਇਨਾਂ ਦਾ ਨਾ ਇੱਕ ਫਿਕਸ ਪ੍ਰਾਈਜ਼ ਹੋ ਜਾਂਦੈ ਐ ਨਾ ਮਲਬ ਘੱਟ ਲਗਾ ਦੇਂਦੇ ਨੇ ਹੋਰਾ ਦੇ ਨਾਲ। ਜਿਵੇਂ ਤੁਸੀਂ ਮਲਬ ਕਿਂ ਤਾਂ ਡੇਲੀ ਬੇਸਿਸ ਤੇ ਡਿਲੀਵਰੀ ਕਰਨੀ ਹੁੰਦੀ ਏ। ਫੇਰ ਐ ਨਾ ਘੱਟ ਪੈਹੇ ਲਾ ਲੈਂਦੇ ਨੇ ਜਿਵੇਂ ਕੋਈ ਸੋ ਰੁਪਏ ਦੀ ਡਿਲੀਵਰੀ ਨਾ ਫਿਰ
ਡਿਲੀਵਰੀ ਬੋਏ ਮਲਬ ਕਿੱਦਾਂ ਕੰਟੈਕਟ ਹੋਏਗਾ ਡਿਲੀਵਰੀ ਬੋਏ ਨਾਲ?
ਔਏ ਨਾਲ ਨੀ ਕੰਟੈਕਟ, ਜਿਵੇਂ ਤੁਹਾਡੇ ਸ਼ੈਰ 'ਤੇ ਐ ਕੋਰੀਅਰ ਦੇ ਆਫਿਸ ਹੋਨੇ ਨੇ ਬੜੇ ਮਲਬ ਜਿਵੇਂ ਡੀ ਟੀ ਡੀ ਟੀ ਐੱਚ ਹੋ ਗਿਆ ਹੁੰਦਾ ਨਾ ਏਕ ਸਕਾਈ ਲਾਈਨ ਏ ਹੋ ਗਿਆ ਏਅਰਲਾਈਨ। ਹੁੰਦਾ ਏ, ਬੜੇ ਸਾਰੇ ਐ ਡਿਲੀਵਰੀ ਹੁੰਦੇ ਨੇ ਤੇ ਐਨਾਂਦੇ ਔਫਿਸ ਤੇ ਜਾਨਾ ਪ ਨਾ ਏ ਤੇ ਜੇੜਾ ਉਨਾਂ ਦਾ ਉੱਥੇ ਮੈਨੇਜਰ ਯਾਂ ਸਵਰ ਹੋਗਾ ਨਾ ਕੋਈ ਜੇੜਾ ਉ ਡਿਲੀਵਰੀ ਚਲਾ ਰਿਆ ਹੋਊਗਾ ਉਦੇ ਨਾਲ ਤੁਸੀਂ ਗੱਲ ਕਰਨਾ। ਕੀ ਐਦਾ-ਐਦਾ ਨਾ ਮੈ ਮੇਰਾ ਬਿਜਨਸ ਹੈਗਾ ਏ ਤੇ ਮੈਨੂੰ ਡੇਲੀ ਬੇਸਿਸ ਤੇ ਔਡਰ ਆਉਗੇ। ਤੇ ਮੈਂ ਤੁਆਨੂੰ ਦੇਵਾਂਗੀ ਜਿੰਨੀ ਵੀ ਡਿਲੀਵਰੀ ਹੋਗੀ, ਤੁਸੀਂ ਮੈਨੂੰ ਘੱਟ ਤੋਂ ਘੱਟ ਰੇਟ ਦੱਸ ਦੋ ਕਿ ਮੈਨੂੰ ਕੀਨੇ ਲੱਗੁਗੇ। ਤੇ ਉ ਕਿਲੋਮੀਟਰ ਦੇ ਸਾਬ ਨਾਲ ਨਾ ਘੱਟ ਤੋਂ ਘੱਟ ਦੱਸ ਦੇਗਾ ਤੁਆਨੂੰ।
ਅੱਛਾ-ਅੱਛਾ ਤੇ
ਮਲਬ ਜਿਵੇਂ ਏਕ ਅਮਾਊਂਟ ਹੋ ਗਈ ਪੰਜਾਹ ਰੁਪੇ ਡਿਲੀਵਰੀ ਉ ਕੈ ਦੇਨਗੇ। ਤੇ ਭਾਵੇਂ ਤੁਸੀਂ ਉ ਪੰਜਾ ਸੌ ਰਪਈਏ ਜੇ ਤੁਆਡੇ ਡਿਲੀਵਰੀ 'ਚ ਲੱਗਣਗੇ ਉਹ ਤੁਸੀਂ ਭਾਵੇਂ ਉਹਦੇ 'ਚ ਇਨਕਲੂਡ ਕਰ ਦੇਣਾ। ਜੇੜਾ ਤੁਆਡਾ ਪ੍ਰਾਈਜ਼ ਹੋਊਗਾ ਭਾਵੇਂ ਤੁਸੀਂ ਮਤਲਬ ਜਿਵੇਂ ਲੋਕੀ ਨਾ ਖੁਸ਼ ਹੋ ਜਾਂਦੇ ਨੇ ਜਿਦੀ ਡਿਲੀਵਰੀ ਨਈ ਹੁੰਦੀ, ਭਾਵੇਂ ਓ ਮਤਲਬ ਚੀਜ ਦੇ ਇਨਕਲੂਡ ਹੋਣ ਜਿਧਰ ਤੁਹਾਡੀ ਸਾੜੀ ਆਈ ਹੋਓਗੀ ਹਜ਼ਾਰ ਰੁਪਏ ਦੀ ਠੀਕ ਹੈ ਨਾ ਉਹ ਤੁਸੀਂ ਹਜ਼ਾਰ ਦੀ ਜਗਾ ਨਾ ਸਾ ਗਿਆਰਾਂ ਸੌ ਰੁਪਏ ਦੀ ਪਾਦੋ। ਤੇ ਓਦੇ ਚ ਪਤਾ ਕੀ ਹੁੰਦਾ ਹੈ ਹਾਂ ਡਿਲੀਵਰੀ ਨੋ ਚਾਰਜਿਸ ਓ ਨਾਂ ਲੋਕੀ ਨਾ ਖੁਸ਼ ਹੋ ਜਾਊਗਾ ਕਿ ਡਿਲੀਵਰੀ ਦਾ ਕੋਈ ਚਾਰਜ ਨਈ ਹੈਗਾ। ਭਾਵੇਂ ਸਾਢੇ ਗਿਆਰਾਂ ਸੋ ਰੁਪਏ ਦੀ ਹੋ ਗਈ ਉਹਦੇ 'ਚ ਏ ਨਈ ਮਤਲਬ ਓ ਨੂੰ ਪਰ ਐ ਹੈਗੇ ਕਿ ਐ ਡਿਲੀਵਰੀ ਤੇ ਚਾਰਜ ਨਈ ਲੈਂਦੇ ਉਹ ਜ਼ਿਆਦਾ ਖੁਸ਼ ਹੋ ਕੇ ਲੈਂਦੇ ਨੇ ਜੇੜੇ ਡਲੀਵਰੀ ਵਿਖਾਦੇ ਹੈ ਨਾ ਓ ਫਿਰ ਲੋਕੀ ਕੇਂਦੇ ਨੇ ਏ ਤਾਂ ਡਿਲੀਵਰੀ ਚਾਰਜ ਵੀ ਨਈ ਲੈਂਦੇ ਇਹਦੇ ਕੋਲ ਭਾਵੇਂ ਸਾਡੀ ਅੱਠ ਸੌ ਦੀ ਵੀ ਹੋਵੇ।
ਅੱਛਾ- ਅੱਛਾ ਮਤਲਬ ਵੱਧੀਆ ਹੈਗਾ ਫਿਰ, ਸਈ ਵੱਧੀਆ ਹੈਗਾ ਏ ਤਾਂ।
ਹਾਂ ਬੋਤ ਵਧੀਆ ਹੈਗਾ ਤੇ ਇਹਦੇ ਤੋਂ ਚੱਲ ਵੀ ਜਾਊਗਾ ਤੁਆਡਾ। ਮੰਨ ਲਓ ਤੁਆਡਾ ਔਨਲਾਈਨ ਨਈ ਚੱਲ ਔਫਲਾਈਨ ਨਈ ਚੱਲ ਰੇਆ ਤੇ ਔਨਲਾਈਨ ਤੇ ਤੁਸੀਂ ਸ਼ਿਫਟ ਹੋ ਜਾਓਗੇ।
ਤੋ ਕਾ ਆ ਡੇਲੀ ਵੀਡੀਓ ਬਣਾਵਾ ਓਦੀਆ ਨਾ?
ਹਾਂ ਡੇਲੀ ਵੀਡੀਓ ਬਣਾਓ, ਉਹਦੀ ਫੋਟੋ ਡਾਲੋ ਪੋਸਟ ਡੇਲੀ ਪਾਓ। ਤੇ ਦੂਜਾ ਇੱਕ ਰੋਜ਼ ਪੰਜਾਹ- ਪੰਜਾਹ ਲੋਕਾਂ ਨੂੰ ਨਾ ਫੋਲੋ ਕਰੋ। ਪੰਜਾਹ ਨਏ ਲੋਕਾਂ ਨੂੰ ਫੋਲੋ ਕਰੋ।
ਕਈ ਲੋਕੀ ਟਰਸਟ ਨਈ ਕਰਦੇ, ਮਤਲਬ ਕੇਂਦੇ ਨੇ ਓਨਲਾਈਨ ਪੇਮੈਂਟ ਜੇੜੀ ਹੁੰਦੀ ਏ, ਓ ਪੇਲਾਂ ਲੇਣੀ ਏ ਬਾਅਦ ਚ ਲੇਣੀ ਐ?
ਨਈ ਵੇਖੋ ਪੇਮੈਂਟ ਤਾਂ ਤੁਸੀਂ ਪੇਲਾਂ ਈ ਲੈ ਲੇਨਾ ਓ ਚੰਗਾ ਰਏਗਾ ਤੁਆਡਾ।
ਅੱਛਾ- ਅੱਛਾ।
ਹਾਂਜੀ- ਹਾਂਜੀ। ਪੇਮੈਂਟ ਤੁਸੀਂ ਪੇਲਾਂ ਲੈਣਾ, ਪੇਮੈਂਟ ਤਾਂ ਪੇਲਾਂ ਈ ਸਈ ਰਓਗੀ।
ਅੱਛਾ, ਤੇ ਮਤਲਬ ਜਿੱਦਾਂ ਪੇਲਾਂ ਪੇਮੈਂਟ ਲੈ ਲਈ ਮੈਂ?
ਹਾਂਜੀ -ਹਾਂਜੀ।
ਫੇਰ ਉਸ ਤੋਂ ਬਾਅਦ ਜਿੱਦਾਂ ਕਈ ਲੋਕੀ ਨਈ ਟਰਸਟ ਕਰਦੇ ਕਿ- ਕੀ ਫੇਕ ਨਾ ਹੋਵੇ ਯਾਰ ਦਾ ਕੁਛ ਤੇ ਟੈਸਟ ਲਏ ਕੋਈ
ਕੰਮ ਕਰਨਾ ਤੁਸੀਂ? ਜਿਵੇਂ ਓ ਡਿਲੀਵਰੀ ਵਾਲੇ ਨਈ ਹੁੰਦੇ ਜਿਵੇਂ ਮੈਂ ਤੁਆਨੂੰ ਦੱਸੇਆ ਹਣ ਆਂਦੇ ਆ ਗੱਲ ਕਰੋਗੇ ਤੁਸੀਂ, ਤੇ ਓਨਾਂ ਨੂੰ ਗੱਲ ਕਰ ਲੈਂ ਨਾ ਕਿ ਤੁਸੀਂ ਨਾ ਓੱਥੇ ਜਾ ਕੇ ਪੇਮੈਂਟ ਲੇਣੀ ਏ ਮੈ ਤੁਆੰਨੂ ਬਿੱਲ ਦੇ ਦਾਂਗੀ ਜੋ ਅਮਾਊਂਟ ਹੋਊਗਾ। ਤੇ ਓ ਨਾ ਤੁਆਨੂੰ ਫਿਰ ਓਹੀ ਪੇਮੈਂਟ ਦੇਗਾ ਜੋ ਤੁਆਡਾ ਬਿੱਲ ਹੋਊਗਾ ਨਾ, ਉਸ ਹਿਸਾਬ ਨਾਲ ਫਿਰ ਓ ਤੁਆੰਨੂ ਤੁਆੰਨੂ ਕੈਸ਼ ਔਨ ਡਿਲੀਵਰੀ ਹੋ ਜਾਂਦੀ ਏ, ਫੇਰ ਓ ਤੁਆੰਨੂੰ ਪੇਮੈਂਟ ਦੇ ਦੇਣਗੇ। ਜੋ ਡਿਲੀਵਰੀ ਵਾਲੇ ਲਓਗੇ।
ਅੱਛਾ-ਅੱਛਾ।
ਹਾਂਜੀ ਹਾਂਜੀ ਏ ਵੀ ਹੋ ਜਾਂਦਾ ਏ, ਮਤਲਬ ਜਿੱਦਾਂ ਕੈਸ਼ ਔਨ ਡਿਲੀਵਰੀ।
ਏ ਵੀ ਸਈ ਹੈਗਾ ਵੀ ਕਈ ਲੋਕੀ ਨਈ ਟਰਸਟ ਕਰਦੇ ਹਨਾ?
ਹਾਂ ਓ ਸੈਟਿੰਗ ਕਰਨੀ ਪੈਣੀ। ਤੁਸੀਂ ਡਿਲੀਵਰੀ ਵਾਲੇਆਂ ਨਾਲ ਨਾ ਸੈਟਿੰਗ ਕਰਨੀ ਪੈਣੀ ਓਦੀ ਹੂੰ, ਹੂੰ ਓ ਫਿਰ ਕੱਠੇ ਜਦੋਂ ਤੁਹਾਡੀ ਮੰਨ ਲਓ ਇੱਕ ਦਿਨ ਦੀ ਪੰਜ ਛੇ ਡਿਲੀਵਰੀਆਂ ਹੋਗੀਆਂ ਸਪੋਸ ਕਰੋ ਤੇ ਓ ਪੰਜ ਛੇ ਡਿਲੀਵਰੀ ਦੇ ਇਕੱਠੇ ਪੈਸੇ ਤੁਆਨੂੰ ਦੇ ਦੇਣਗੇ ਜਿੰਨੇ ਵੀ ਤੁਹਾਡ ਮਤਲਬ ਅਮਾਊਟ ਹੋਇਆ ਬਿੱਲ ਦਾ ਜੇ ਤੂੰ ਜਿਵੇਂ ਤੁਸੀਂ ਇੱਕ ਬਿੱਲ ਦੇ ਆ ਪੰਜ ਹਜ਼ਾਰ ਰੁਪਏ ਦਾ ਇੱਕ ਦਸ ਹਜ਼ਾਰ ਦਾ ਇੱਕ ਪੰਦਰਾਂ ਹਜ਼ਾਰ ਦਾ ਠੀਕ ਹੈ ਨਾ ਐਵੇਂ, ਐਵੇਂ ਕਰਕੇ ਤੁਹਾਡੇ ਪੰਜਾਹ ਹਜ਼ਾਰ ਦੇ ਸਾਰੇ ਬਿੱਲ ਹੋ ਗੇ ਇੱਕ ਦਿਨ ਦੇ। ਤੇ ਉਹਨਾਂ ਪਤੈ ਕੀ ਕਰਨਗੇ ਉਹ ਪੰਜਾਹ ਹਜ਼ਾਰ ਜਿਵੇਂ ਡਿਵਰੀ ਵਾਲੇ ਕੋਲ ਇਕੱਠੇ ਹੋ ਤੁਹਾਨੂੰ ਪੰਜਾਹ ਹਜ਼ਾਰ ਦੇਣਗੇ ਆਪਣੇ ਜਿਹੜੇ ਪੈਸੇ ਹੋਣਗੇ ਉਹ ਕੱਟ ਲੈਣਗੇ। ਜਿਹੜੇ ਡਿਲੀਵਰੀ ਦੇ ਹੁੰਦੇ ਨੇ।
ਹਾਂਜੀ ਹਾਂਜੀ ਹਾਂ ਇਹ ਸਹੀ ਹੈਗੇ ਕੰਮ ਤੁਸੀਂ ਵਧੀਆ ਦੱਸਿਆ ਔਨਲਾਈਨ ਦਾ ਵੀ ਕਿਉਂਕਿ ਅੱਜ ਕੱਲ ਨਾ ਸਾਰੇ ਈ ਜਿੰਨੇ ਵੇਖੋ ਉੰਨਦਾ ਈ ਔਨਲਾਈਨ ਹੀ ਮੰਗਾਂਦੇ ਨੇ ਪੈਲਾਂ ਗਰਮੀ ਕਰਕੇ ਨੀ ਲੋਕੀ ਨਿਕਲਦੇ ਸੀ ਘਰੋਂ ਤੇ ਹੁਣ ਬਾਰਿਸ਼ਾਂ ਆਗੀਆਂ ਬਾਰਿਸ਼ਾਂ ਕਰਕੇ ਲੋਕੀ ਕਹਿੰਦੇ ਨੇ ਆਪਾਂ ਘਰੇ ਹੀ ਆਜੇ ਜੋ ਵੀ ਸਮਾਨ ਆਂਦਾ ਨਾ ਅੱਜ ਕੱਲ ਰਾਸ਼ਨ ਵੀ ਲੋਕੀ ਅੱਜ ਕੱਲ ਘਰੇ ਹੀ ਮੰਗਾਂਦੇ ਨੇ
ਮੀਂਹ ਵੀ ਬੋਤ ਪੈ ਰਿਹੈ ਨਾ ਫੇਰ ਤੇ ਦੂਜੀ ਗੱਲ ਹੈਗੀ ਨਾ ਅੱਜ ਕੱਲ ਲੋਕ ਆਪਾਂ ਨੂੰ ਨਾ ਸਹੂਲੀਅਤ ਜਾਦਾ ਚਾਹੀਦੀ ਏ ਲੋਕੀ ਮਤਲਬ ਪੰਜਾਹ ਸੌ ਰੁਪਏ ਵੱਧ ਖਾਚ ਸਕਦੇ ਨੇ
ਹਾਂ ਘਰ ਬੈਠੇ ਲੋਕੀ ਨੂੰ ਘਰ ਬੈਠੇ ਸਾਰਾ ਕੁਛ ਚਾਹੀਦੈ ਅੱਜ ਕੱਲ ਨਿਕਲਦੇ
ਵੀ ਘਰ ਮੰਗਾ ਲੈਂਦੇ ਨੇ ਅੱਜ ਕੱਲ ਤਾਂ ਆਲੂ ਪਿਆਜ਼ ਵੀ ਘਰ ਆ ਜਾਂਦੇ ਨੇ
ਪੈਲਾਂ ਹੁੰਦਾ ਸੀ ਪੈਲਾਂ ਸਾਨੂੰ ਸ਼ੋਕ ਈ ਬੜਾ ਹੁੰਦਾ ਸੀ ਬਜ਼ਾਰ ਜਾਣ ਵਿੱਚ ਬਜ਼ਾਰ ਜਾਵਾਂਗੇ ਕੱਪੜੇ ਲੇਵਾਂਗੇ ਅੱਜ ਕੱਲ ਤਾਂ ਔਨਲਾਈਨ ਘਰੇ ਬੈਠੇ ਸਾਰਾ ਕੁਛ
ਅੱਜ ਕੱਲ ਨਾ ਲੋਕੀ ਨੂੰ ਆਲਸ ਆਂਦੈ ਏ ਕਿ ਆਪਾਂ ਤਿਆਰ ਹੋਵਾਂਗੇ ਫੇਰ ਕੰਘੀ ਵਗੈਰਾ ਸਾਰੀ ਕਰਨੀ ਪੈਣੀ ਤਿਆਰ ਹੋਣਾ ਪੈਣੈ ਪੂਰਾ ਫਿਰ ਬਜ਼ਾਰ ਵੀ ਜਾਵਾਂਗੇ ਤੇ ਖਰਚਾ ਵੀ ਹੋਊਗਾ ਸਾਡਾ ਕਿਰਾਏ ਦਾ ਤੇ ਫੇਰ ਉੱਥੇ ਜਾਵਾਂਗੇ ਫੇਰ ਲਿਆਵਾਂਗੇ ਸਮਾਨ ਉਹ ਵੀ ਉਹ ਨੀ ਲੋ ਉਹ ਕਰਕੇ ਰਾਜ਼ੀ ਨੀ ਹੈਗੇ ਅੱਜ ਕੱਲ ਅੱਜ ਕੱਲ ਟਾਈਮ ਬਚਾਂਦੇ ਨੇ ਬਸ ਦਸ ਮਿੰਟ 'ਚ ਮੇਰੇ ਸਮਾਨ ਘਰ ਆ ਜੇ ਹਾਂ ਆਇਆ ਨੀ ਟੈਮ ਦੂਜੀ ਗੱਲ ਹੈਗੀ ਏ ਸਾਰੇ ਜੋਬ ਆਲੇ ਲੋਕੀ ਨੇ ਸਾਰੇ ਜੋਬ ਕਰਦੇ ਨੇ ਅੱਜ ਕੱਲ ਵਰਕ ਫਰੋਮ ਹੋਮ ਵੀ ਚੱਲਿਐ ਏ ਉਹ ਘਰ ਵਿੱਚ ਵੀ ਜੋਬ ਵੀ ਕਰਦੇ ਨੇ ਹਊਸ ਵਾਈਫ ਜਿਹੜੀ ਹੁੰਦੀਆਂ ਨੇ ਫੇਰ ਉਹ ਟੈਈਮ ਈ ਨੀ ਮਿਲਦਾ ਬਾਹਰ ਜਾਨ
ਅੱਜ ਕਲ ਤਾਂ ਪੈਲਾਂ ਹੁੰਦਾ ਸੀ ਲੇਡੀਜ਼ ਘਰੇ ਕੰਮ ਕਰਦੇ ਸੀ ਅੱਜ ਕੱਲ ਤਾਂ ਉਹ ਵੀ ਲੇਡੀਜ਼ ਵੀ ਜਿਹੜੀ ਹੁੰਦੀਆਂ ਨੇ ਜੋਬ ਵੀ ਕਰਦੀਆਂ ਨੇ ਸਾਰੀ
ਹਾਂ ਸਾਰੀ ਜੋਬ ਸਭ ਜੋਬ ਵੀ ਕਰਦੀਆਂ ਨੇ ਨਾ ਜਿਵੇਂ ਹਾਊਸ ਵਾਈਫ ਵੀ ਹੋ ਗੀ ਉਹ ਕਹਿੰਦੇ ਨੇ ਚਲ ਵਰਕ ਫਰੋਮ ਹੋਮ ਮਿਲ ਗਿਆ ਸਾਥ- ਸਾਥ ਕੰਮ ਵੀ ਕਰੀ ਜਾਵਾਂਗੇ ਆਪੇ ਘਰ ਦੇ ਤੇ ਜੋਬ ਵੀ ਕਰੀ ਜਾਵਾਂਗੇ।
ਹੋਰ ਤੁਹਾਡਾ ਬਿਜਨਸ ਵਧੀਆ ਚੱਲ ਰਿਹਾ।
ਹਾਂਜੀ, ਹਾਂਜੀ ਬਵਧੀਆ ਮੈਂ ਤਾਂ ਔਨਲਾਈਨ
ਅੱਛਾ, ਅੱਛਾ ਚਲੋ ਵਧੀਆ ਤੁਸੀਂ ਮੈਨੂੰ ਦੱਸਿਆ ਮੈਂ ਕਰਾਂਗੀ ਸਟਾਰਟ ਸਸ਼ ਸ੍ਰੀ ਕਾਲ, ਹਾਂਜੀ ਹਾਂ। ਠੀਕ ਏ, ਸ਼ਸ਼ੀ
ਓਕੇ, ਸਸ ਸ੍ਰੀ ਕਾਲ ਜੀ।
ਸਸੀ ਕਾਲ।